ਹੈਲੋ। ਹੈਲੋ।
ਹੈਲੋ, ਸਤਿ ਸ਼੍ਰੀ ਕਾਲ ਭੈਣ ਜੀ।
ਸਤਿ ਸ਼੍ਰੀ ਕਾਲ ਜੀ, ਹੋਰ ਠੀਕ ਓ?
ਹੈਲੋ।
ਹੈਲੋ, ਹਾਂਜੀ ਭੈਣ ਜੀ ਮੈਂ ਤੇ ਏਧਰ ਸਭ ਠੀਕ ਹੈਗੈ, ਤੁਸੀਂ ਸੁਣਾਓ ਓਧਰ ਸਭ ਕਿੱਦਾਂ ਨੇ?
ਹਾਂਜੀ, ਐਧਰ ਵੀ ਸਭ ਠੀਕ ਨੇ।
ਚਲੋ ਵਧੀਆ ਹੋਣਾ ਚਾਈਦੈ, ਠੀਕ ਨੇ ਸਾਰੇ ਤੇ। ਹੋਰ ਸੁਣਾਓ, ਹਾਂਜੀ-ਹਾਂਜੀ ਪੁੱਛੋ ਭੈਣ ਜੀ?
ਮੈਂ, ਤੇ ਆਪਣੇ ਘਰ ਆ ਜੰਕ ਫੂਡ ਖਾ ਕੇ ਤੇ, ਸਭ ਨੂੰ ਵੇਖ-ਵੇਖ ਕੇ ਖੁਵਾ ਕੇ ਬੋਤ ਪਰੇਸ਼ਾਨ ਹੋ ਗਈ ਆਂ, ਤੁਸੀਂ ਮੈਨੂੰ ਕੋਈ ਹੋਮਮੇਡ ਰੈਸੀ ਰੇਸੀਪੀ ਦੱਸ ਦੋ।
ਕਿਦੀ ਰੈਸੀ ਪੀ ਪੁੱਛੀ ਤੁ
ਹੋਮ, ਕੋਈ ਸਨੈਕਸ ਹੋਮਮੇਡ ਦੀ।
ਅੱਛਾ-ਅੱਛਾ ਹਾਂਜੀ ਭੈਣਜੀ ਮੈਂ ਤੇ ਘਰ ਈ ਬਣਾਨੀ ਆ, ਮੈਂ ਨੀ ਬਾਰੋਂ ਕਦੀ ਲੈ ਕੇ ਆਈ।
ਹਾਂਜੀ, ਸਾਡੇ ਘਰ ਬਾਰ ਦਾ ਬਹੁਤ ਖਾਣ ਲੱਗ ਏਨਾਂ ਦੇ, ਵਿੱਚ ਅਸੀਂ ਇੰਨਾ ਬਿਮਾਰ ਵੀ ਹੋ ਗਏ ਸਾਰੇ, ਕਿਸੇ ਨੂੰ ਲੂਜ ਮੋਸ਼ਨ ਲੱਗਿਆ, ਕਿਸੇ ਨੂੰ ਵੋਮੀਟਿੰਗ ਹੋਰੀ ਕਿਸੇ ਨੂੰ ਕੁੱਛ, ਕਿਸੇ ਨੂੰ ਕੁੱਛ।
ਹਾਂਜੀ-ਹਾਂਜੀ ਭੈਣਜੀ, ਨਈ ਏਦਾਂ ਨਾ ਕਰਿਆ ਕਰੋ, ਬਾਹਰ ਦੀ ਚੀਜ਼ਾਂ ਨਾ ਖਾਇਆ ਕਰੋ, ਅੱਜ ਕੱਲ੍ਹ, ਵੈਸੇ ਵੀ ਮੌਸਮ।
ਚਲੋ, ਤੁਹਾਡੇ ਕੋਲੋਂ ਪੁੱਛਾਂ ਕੋਈ ਰੈਸਪੀਜ਼, ਅਸੀਂ ਘਰ ਹੀ ਬਣਾ ਕੇ ਖਾ ਲਈ ਏ, ਕਿਉਂਕਿ ਮੂੰਹ ਤੇ ਰੁਕਦਾ ਹੀ ਨੀ ਹੈਗਾ।
ਹਾਂਜੀ, ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ, ਅਸੀਂ ਵੀ ਬੜਾ ਔਖਾ, ਆਪਣੇ ਆਪ ਨੂੰ, ਚੇਂਜ ਕੀਤਾ ਜੇ। ਨਹੀਂ ਤੇ ਅਸੀਂ ਵੀ ਪਹਿਲੇ ਖਾਂਦੇ ਸੀਗੇ, ਪਰ ਹਫ਼ਤੇ ਚ ਦੋ ਵਾਰ ਖਾਂਦੇ ਸੀਗੇ। ਪਰ ਮੈਂ ਹੁਣ, ਉਹ ਵੀ ਘੱਟ ਕਰ ਦਿੱਤਾ, ਹੁਣ ਬਸ, ਕਿੱਥੇ ਬਾਹਰ। ਫੰਕਸ਼ਨ ਪਾਰਟੀ ਤੇ ਜਾਓ, ਤਾਂ ਹੀ ਖਾਇਆ ਜਾ ਰਿਯਾ, ਘਰ ਨੀ ਕਦੀ, ਅਸੀਂ ਮੰਗਵਾ ਕੇ ਖਾਇਆ। ਤੇ, ਭੈਣ ਜੀ, ਮੈਂ ਤੇ ਸਭ ਤੋਂ ਪਹਿਲੇ ਅਹ, ਨੂਡਲਸ, ਚੋਮਿਨ ਮੈਗੀ, ਇਹਦੀ ਸਭ ਦੀ ਜਗ੍ਹਾ ਨਾ, ਮੈਂ ਬਦਲ ਦਿੱਤੀ ਜੇ ਸੇਵੀਆਂ। ਤੋਂ, ਸੂਜੀ ਦੀਆਂ ਨਾ, ਹਾਂ ਹਾਂ, ਸੂਜੀ ਦੀਆਂ। ਨਾ, ਤੇ ਘਰ ਵੱਟਣੀ ਆ ਮੈਂ। ਆਟਾ ਸੂਜੀ ਮਿਕਸ ਕਰਕੇ ਮ ਗੁੰਨ ਕੇ ਨਾ, ਉਹ ਉਹਦੀਆਂ ਘਰ ਵੱਟਣੀਆਂ ਆ। ਜਾਂ ਮੇਰੇ ਕੋਲ ਨਾ ਟੈਮ ਹੋਏ ਨਾ। ਤੇ ਇੱਕ ਬੈਂਬੀ ਨੂੰ ਆਉਂਦੀ ਰੋਸਟਡ ਬਬੀ ਨੂੰ
ਹਾਂਜੀ,
ਉਹ, ਮੈਂ ਲੈ ਆਦੀ, ਆਾਂ। ਤੇ ਬਸ, ਮੈਂ ਕੁੱਕਰ ਵਿੱਚ ਜਿਹੜੀ ਸਬਜ਼ੀਆਂ, ਵਿੱਚ ਕੱਟਣੀਆਂ ਆਉਣ ਜੋ ਮੇਰੇ ਘਰ, ਪਿਆ ਹੋਏ, ਆਲੂ, ਪਿਆਜ, ਮਟਰ, ਅ ਜਾਂ ਫਿਰ, ਗੋਭੀ ਜੋ, ਵੀ ਪਿਆ ਹੋਏ ਉਹ ਸਬਜ਼ੀਆਂ ਨੂੰ ਤੜਕਾ ਹਿਲਾਨੀ ਆ, ਹਾਂ ਕੁੱਕਰ ਵਿੱਚ ਤੇ ਜਿਵੇਂ ਮੈਂ, ਦੋ ਕਟੋਰੀਆਂ, ਸੇਵੀਆਂ ਪਾਉਣੀਆਂ ਤੇ, ਮੈਂ ਦੋ ਹੀ ਕਟੋਰੀਆਂ ਪਾਣੀ ਪਾਉਂਦੀ ਹਾਂ। ਸਾਰੇ ਮਸਾਲੇ ਪਾਉਦੇ ਆਾਂ ਵੀਚ ਮੈਂ ਪਤਾ ਕੀ ਕਰਨੇ ਆ ਭੈ, ਣ ਜੀ, ਇੱਕ, ਮੈਗੀ ਮਸਾਲਾ ਦਾ ਪਾਊਚ ਇੱਕ ਪਾਸਤਾ ਮਸਾਲਾ ਦਾ ਪਾਊਚ ਓ ਪੰਜ-ਪੰਜ ਰੁਪਏ ਦੇ ਪਾਊਚ ਆਂਦੇ ਜੇ ਬਜ਼ਾਰੋਂ ਰੇਡੀਮੇਡ। ਹਾਂ ਆਹ ਨਮਕ ਮਿਰਚ ਮਸਾਲੇ ਜੇੜ੍ਹੇ ਤੁਸੀਂ ਘਰ ਦੇ ਪਾਣੇ ਜੋ ਤੁਹਾਨੂੰ ਅੱਛਾ ਲੱਗਦਾ ਪਾਲੋ। ਤੇ ਇੱਕ-ਇੱਕ ਪੈਕੇਟ ਓ ਪਾ ਲੋ ਪੰਜ-ਪੰਜ ਰੁਪਏ ਦਾ। ਤੇ ਤੁਸੀਂ ਨਾ ਓਨੂੰ ਇੱਕ ਸੀਟੀ ਮਰਾਓ ਬਸ ਕੁੱਕਰ ਨੂੰ। ਤੇ ਇੰਨੇ ਵਧੀਆ ਖਿੱਲੇ-ਖਿਲੇ ਸੇਵੀਆਂ ਬੰਦੀ ਜੇ ਨਾ ਔਰ ਇੰਨੇ ਸ਼ੌਕ ਨਾਲ ਬੱ ਜੇ ਖਾਂਦੇਣ ਕਿਉਂਕਿ, ਮੈਗੀ ਮਸਾਲੇ, ਦਾ ਤੇ ਸਾਰਾ ਸਵਾਦ ਹੈਗਾ। ਤੇ, ਬੱਚੇ ਇੰਨੇ, ਸ਼ੌਕ ਨਾਲ ਖਾਂਦੇ, ਨੇ ਮੈਂ, ਤੇ ਇਹ ਬਣਾ ਦਿੰਦੀ ਹਾਂ, ਜਦੋਂ ਮੈਨੂੰ, ਨੂਡਲਸ, ਜਾਂ, ਮੈਗੀ, ਮੂਗੀ ਕਹਿੰਦੇ ਨੇ ਤੇ,
ਵਧੀਆ ਵਧੀਆ, ਤੁਸੀਂ ਮੈਨੂੰ ਬਹੁਤ ਚੰਗੀ ਰੈਸਿਪੀ ਦ ਮੈਂ ਵੀ ਹੁਣ ਇ ਟਰਾਈ ਕਰਾਂਗੀ।
ਹਾਂਜੀ ਹਾਂਜੀ, ਆਏ ਤੁਸੀਂ ਘੱਟ ਵੀ ਅਗਰ ਸਬਜ਼ੀਆਂ ਪਾਓਗੇ ਨਾ ਖਾਲੀ, ਪਿਆਜ, ਟਾਟਰ, ਵੀ ਪਾਓਗੇ, ਤਾਂ ਵੀ ਬੜੀ ਸਵਾਦ ਬਣ ਜਾਂਦੀ ਜੀ। ਜਿਵੇਂ, ਹਾਂਜੀ, ਜਿਵੇਂ ਹੁਣ ਬਾਰਿਸ਼ ਦੇ ਮੌਸਮ ਹੋਣ ਬਾਹਰ ਸਬਜ਼ੀ ਵਾਲੇ ਵੀ ਨ ਆਉਂਦੇ। ਬਿਨਾਂ ਅਸੀਂ ਕਿੱਥੇ ਜਾ ਸਕਦੇ ਹਾਂ। ਬਸ ਤੁਸੀਂ ਹੈ। ਹਹ ਸੇਵੀਆਂ ਖਾਲੀ ਪਿਆਜ‌। ਟਮਾਟਰ, ਵਾਲੀ ਬਣਾ, ਲੋ ਤੇ ਅਹ ਤੁਹਾਡਾ ਕੰਮ ਮੁੱਕ ਜਾਏਗਾ, ਜੇ ਇੱਕ ਜਿਵੇਂ, ਅਸੀਂ ਚਾਵਲ ਬਣਾਈ ਦੇਨ ਪਿਆਜ ਆਲੂ ਵਾਲੇ ਐ ਉਵੇਂ ਹੀ, ਸੇਵੀਆਂ ਬਣਾਉਣੀਆਂ ਜੇ, ਬਸ, ਉਹਦੇ ਚ ਪਹ ਚਾਵਲਾਂ ਚ ਤੁਹਾਨੂੰ ਪਤਾ ਦੋ, ਅਸੀਂ ਡਬਲ ਪਾਣੀ ਪਾਉਦੇ ਹਾਂ ਅਗਰ, ਇੱਕ ਗਲਾਸ ਚਾਵਲ ਨੇ ਤੇ ਦੋ ਗਲਾਸ, ਇਹਦੇ ਵਿੱਚ ਉਨਾ ਹੀ।
ਅੱਛਾ, ਤੇ ਕੱਚਿਆਂ ਦੇ ਨੀ ਰਜਣ ਆ।
ਨਾ ਨਾ, ਬਿਲਕੁਲ ਵੀ ਨੀ, ਭੈਣ ਜੀ, ਮੈਂ ਤੇ ਕਿੰਨੀ ਵਾਰ ਬਣਾ ਬੈਠੀ ਹਾਂ, ਇੱਕ ਸਿਟੀ ਨਾਲ ਬੜੀ ਵਧੀਆ ਬਣਦੀ ਸੀ। ਜੇ
ਅੱਛਾ ਅੱਛਾ ਬਸ ਫਿਰ ਜੋਮਿਨ ਮੈਗੀ ਦੀ ਜਗ੍ਹਾ ਉਹੀ ਦੇ ਦਾਂਗੇ
ਹਾਂ ਹਾਂ, ਉਹੀ ਉਹਦਾ ਜਿਹੜੇ, ਪੀਜ਼ੇ ਲੋਕ, ਬੱਚੇ ਸ਼ੌਕ ਨਾਲ ਖਾਂਦੇ ਨੇ, ਬਰਗਰ, ਸ਼ੌਕ ਨਾਲ ਖਾਂਦੇ ਨੇ, ਭੈਣ ਜਜੀ, ਮੈਂ ਪੀਜ਼ਾ ਦੇਖੋ ਕੀ ਕਰਦੀ ਆ। ਮੈਂ ਨਾ ਰੋਟੀ ਬਣਾਉਂਦੀ ਹਾਂ ਘਰ ਹੀ। ਤੇ, ਰੋਟੀ ਬਣਾ ਕੇ, ਉਹਦੇ ਉੱਤੇ ਨਾ, ਮੈਂ ਸੋਸ ਘਰ ਦੀ ਹਰੀ ਚਟਨੀ ਬਣਾਉਦੀ ਹਾਂ, ਧਨੀਆ ਪੁਦੀਨੇ ਦੀ। ਤੇ, ਹਾਂਜੀ ਹਾਂਜੀ, ਤੇ ਉਹ ਲਾ ਕੇ ਨਾ, ਉੱਪਰ ਤੇ ਉੱਪਰ ਮੈਂ। ਉਹਦੇ ਉੱਤੇ ਉਹ ਲਾ ਦਿੰਦੀ ਹ, ਬੱਚਿਆਂ, ਨੂੰ ਪਿਆਜ, ਟਮਾਟਰ, ਤੇ ਸ਼ਿਮਲਾ ਮਿਰਚਾਂ, ਕੱਟ ਕੇ ਜਿਵੇਂ, ਪੀਜ਼ੇ ਤੋਂ ਤੇ ਅਸੀਂ ਵੇਖਣੇ ਹਾਂ ਲੱਗੇ ਹੁੰਦੇ ਨੇ ਮੋਟੇ ਮੋਟੇ ਹਾਂ ਮੋਟੇ ਨਾਲ ਮਲਾਈ ਲਾ ਦਿੰਦੀ ਹਾਂ। ਨਾਲ ਮੋਟੇ ਮੋਟੇ, ਪਨੀਰ ਦੇ ਟੁਕੜੇ, ਰੱਖ ਕੇ, ਤਵੇ ਤੇ ਹੀ ਬਣਾ ਦਿੰਹ, ਅਸੀਂ ਨੋਨ ਸਟਿਕ ਤਵੇ ਦੇ, ਉੱਤੇ ਨਾ ਚਿਪਕਦਾ ਨੀ ਹੈਗਾ, ਇਹ ਸਭ।
ਅੱਛਾ,
ਹਾਂਜੀ। ਜੇ ਮੋਜਰੇਲਾ ਚੀਜ਼ ਤੁਸੀਂ ਲਿਆਓ ਇੱਥੋਂ ਦੇ ਉਹਦੇ ਕੋਲ ਮਿਲ ਜਾਂਦਾ ਜੇ ਡੇਅਰੀ ਤੋਂ, ਉਹ ਲਿਆ ਕੇ ਉੱਤੇ ਥੋੜਾ ਜਿਹਾ ਪਾਦੋ ਉਹ ਬਿਲਕੁਲ ਬਜ਼ਾਰ ਵਰਗਾ ਨੋਨਸਟਿਕ ਤਵੇ ਤੇ। ਹਾਂਜੀ, ਬਿਲਕੁਲ ਥੱਲੇ ਹਉਂਦੀ ਰੋਟੀ ਆਟੇ ਦੀ ਜਿਹੜੀ ਅਸੀਂ ਖਾਂਦੇ ਹਾਂ। ਘਰ ਰੋਜ਼ ਬਸ ਉਹ ਰੋਟੀ ਹੁੰਦੀ। ਹਾਂ, ਹਾਂ ਇਹ ਬੜਾ ਇਹ ਬੜਾ ਵਧੀਆ ਪੀਜ਼ਾ ਬਣ ਜਾਂਦਾ ਜੇ ਹੈ, ਤੇ ਬਰਗਰ, ਬਰਗਰ ਤੇ ਮੈਂ ਸਿੱਧਾ ਆਟੇ ਵਾਲੀ ਬ੍ਰੈਡ ਲਿਆਦੀ ਹਾਂ, ਤੇ ਮੈਂ ਘਰ ਆਲੂ ਜਿਵੇਂ ਉ ਅਸੀ ਰੋਟੀ ਵਾਸਤੇ ਮਿਕਸਚਰ ਨੀ ਤਿਆਰ ਕਰਦੇ ਹਾਂ ਉਹ ਲ ਆਲੂ ਦੇ ਮਿਕ- ਜਲਦੀ ਬਚਿਆਂ ਨੂੰ ਟਿੱਕੀ ਬਣਾ ਕੇ ਤਵੇ ਤੇ ਨੋਨ ਸਟਿਕ ਤੇ ਘੱਟ ਤੇਲ ਵਾਲੀ- ਉਹ ਟਿੱਕੀ ਵਿਚ ਰੱਖ ਕੇ ਇਕ- ਇਕ ਪਿਆਜ ਇਕ- ਖੀਰੇ ਦਾ ਟੁਕੜਾ ਇਕ ਟਮਾਟਰ ਦਾ ਟੁਕੜਾ ਰੱਖ ਕੇ ਅਛੀ ਤਰ੍ਹਾਂ ਮਸਾਲੇ ਮਸ- ਛੋਲੇ ਪਾ ਕੇ ਹਰੀ ਚਟਨੀ ਪਾ ਕੇ- ਤੇ ਔਰਗੈਨੋ ਚਿਲੀ ਫਲੇਕ ਇਹ ਸਭ ਪਾ ਦਿੰਦੀ ਹ ਮੈ ਤੇ ਉਹ ਬਰਗਰ ਸੇਕ- ਕਿ ਮੈ ਗ੍ਰਿਲ, ਉਹਦੇ ਵਿਚ ਮੇਰੇ ਕੋਲ ਗ੍ਰਿਲ ਸੈਂਡਵਿਚ ਵਾਲੀ ਮਸ਼ੀਨ ਹੈਗੀ ਏ, ਮੇਰੇ ਕੋਲ ਘਰ ਜਿਹੜੀ ਹੁੰਦੀ- ਕਿੰਨੀ, ਸਾਡੇ ਕੋਲ ਸੈਂਡਵਿਚ ਵਾਲੀ ਮਸ਼ੀਨ, ਹਾਂਜੀ- ਹਾਂਜੀ ਉਹਦੇ ਅੰ- ਅਦਰ ਸੇਕ ਦਿੰਦੀ ਹਾਂ, ਉਹ ਬੱਚੇ ਮੇਰੇ, ਬੜੇ ਖੁਸ਼ ਹੋ ਕੇ ਖਾ ਲੈਂਦੇ ਜੇ- ਪਨੀਰ ਦੇ, ਟੋਸਟ ਬਣਾ ਦਿੰਨੀ ਆ, ਆਲੂ ਦੇ ਟੋਸਟ ਬਣਾ ਦਿੰਨੀ ਆ
ਤੇ ਬ੍ਰੈਡ ਤੇ ਜਿਹੜੇ ਬਜ਼ਾਰੋਂ ਮਿਲਦੀ, ਆ। ਉਹ ਨਹੀਂ ਸਹੀ ਰਹਿਦੀ, ਅਸੀਂ ਤੇ ਉਹ ਲੈੈਂਦੇ ਹਾਂ।
ਨਾ -ਨਾ ਮੈਂ ਓਲੀ ਹੀ ਨੀ ਲਿਆਂਉਂਦੀ। ਪਤਾ ਕਿਉਂ, ਫੇਰ ਬਰਗਰ, ਮੈਂੱਦੇ ਦਾ ਹੀ ਤੇ ਹੋਇਆ ਫ਼ਿਰ ਉਹੀ ਤਾਂ ਸਭ ਮਹਿੰਦਾ ਹੈਗਾ,। ਜੇ ਜਿਹੜੇ ਬਰਗਰ ਦੇ ਬੰਦ ਮਿਲਦੇ ਨੇ, ਬਜ਼ਾਰੋਂ ਦੀ। ਰੈਡੀਮੇਟ ਉਹ, ਆਟੇ ਵਾਲੇ -ਆਟੇ ਵਾਲੇ ਕਈਆਂ -ਕਈਆਂ ਕੋਲ, ਹਾਂਜੀ ਕਈਆਂ ਕੋਲ ਆਟੇ ਵਾਲੇ ਵੀ ਹੋਂਦੇ ਜੇ।
ਅੱਛਾ।
ਮੇਰੇ- ਮੇਰੇ ਇੱਥੇ ਦੀਪਕ ਬੇਕਰਸ ਹੈਗਾ ਜੀ, ਉਹਦੇ ਕੋਲ ਨਾ ਆਟੇ ਵਾਲੇ ਕੁਲਚੇ ਮਿਲਦੇ। ਤੇ ਮੈਂ ਕਈ ਵਾਰ ਆਟੇ ਵਾਲੇ ਕੁਲਚੇ ਹੀ ਲਿਆ ਕੇ ਨਾ ਤੇ ਉਹਦੇ ਵਿੱਚ ਭਰ ਕੇ ਟਿੱਕੀ ਉਵੇਂ ਬਰਗਰ ਬਣਾ ਦਿੰਦੀ ਹਾਂ, ਕਈ ਵਾਰ ਮੈਂ ਏਦਾਂ ਕਰਨੀ ਆ ਅਜੇ। ਫਿਰ ਉਹ ਬਰਗਰ ਦੀ ਸ਼ਕਲ ਹਾਂ, ਉਹ ਫਿਰ ਬਰਗਰ ਦੀ ਸ਼ਕਲ ਲੱਗਦੀ ਹੈ, ਬਿਲਕੁਲ ਕਿ ਅਸੀਂ ਇਹ ਬਰਗਰ ਹੀ ਖਾ ਰਹੇ ਹਾਂ। ਵਿੱਚ ਸਮਾਨ ਸਾਰਾ ਸਾਡਾ ਘਰ ਦਾ ਖੁੱਦ ਦਾ ਬਣਾਇਆ ਹੋਇਆ, ਤੇ ਹੋਰ ਨਾ ਜ਼ਿਆਦਾ ਤਲਿਆ ਮਲਿਆ ਨਾ ਜਿਵੇ- ਜਿਵੇ ਟਿੱਕੀਆਂ ਬਾਜ਼ਾਰ ਵਾਲੇ, ਕਿਹੜੀਆਂ ਯੂਜ ਕਰੇ, ਤੁਹਾਨੂੰ ਲੱਗਦੇ ਤਾਜੀਆਂ ਬਨਾਦੇ ਹੋ ਨੇ- ਉਹ ਪੈਕਟ ਨਈ ਆਦੇ, ਉਹ ਪੈਕਟ ਚੱਕ ਕੇ ਲਿਆ ਕੇ ਨਾ, ਉਹਨਾ ਨੂੰ ਤਲ ਦਿੰਦੇ ਜੇ- ਤੇ ਉਹ, ਤਲ ਕੇ ਨਾ- ਕੜਾਈ ਚ', ਉਹ ਪੈਕਟ ਜਿਹੜੇ ਲਿਆ ਕੇ ਤਲ ਕੇ, ਉਹ ਵਿਚ ਪਾਈ ਜਾਦੇ, ਨੇ ਬਸ- ਹੋਰ, ਉਹਨਾ ਨੇ ਕੀ ਕਰਨਾ- ਹਾਂ, ਉਹਨਾਂ ਨੂੰ, ਉਹ ਸਸਤਾ ਪੈਦਾ, ਤੇ ਉਹ ਚਾਲੀ -ਚਾਲੀ ਰੁਪਈਆ ਇਕ ਬਰਗਰ ਦਾ ਲੈ ਲੈਦੇ ਨੇ ਜਿਹੜਾ, ਵੀਹ ਰੁਪਏ ਵਾਲਾ ਬਰਗਰ ਆਉਦਾ ਉਹਦੇ ਚੋਂ ਟਿਕੀ ਪਾਦੈ ਕੋਈ ਨਈ ਜੇ, ਉਹਦੇ 'ਚ ਤੇ ਸਿਰਫ ਉਹ ਚੋਮਮੀਨ, ਜ ਹੀ ਪਾ ਦਿੰਦੇ ਜੇ ਚੋਮਮੀਨ ਸਸਤੀ ਪੈਂਦੇ ਹਾਂ, ਚੋਮੀਨ, ਤੇ ਇਕ ਖੀਰੇ ਦਾ ਟੁਕੜਾ, ਇਕ ਪਿਆਜ ਦਾ ਟੁਕੜਾ ਪਾ ਕੇ ਦੇ ਦ ਹੁੰਦੇ ਨੇ, ਪਹਿਲੇ- ਪਹਿਲੇ ਅਸੀ ਖਾਂਦੇ ਹੁੰਦੇ ਸੀ। ਨਾ, ਹਾਂ ਉਹ ਵੀਹ ਰੁਪਇਆ ਆ ਜਾਦਾ ਚਾਲੀ ਰੁਪਏ ਲਈ ਟਿੱਕੀ ਵੀ, ਪਾ ਦਿੰਦੇ ਨੇ ਹਾਂਜੀ ਚਾਲੀ ਵਾਲੇ ਚ, ਟਿੱਕੀ ਪਾ ਦਿੰਦੇ ਨੇ, ਥੋੜਾ ਚੀਜ਼ ਪਾ ਦਿੰਦੇ ਨੇ ਥੋੜੇ, ਅ ਕੋਨਸ ਜੇ ਪਾ ਦਿੰਦੇ ਨੇ, ਤੁਸੀਂ ਆ ਕੋਨਸ- ਕੂਨਸ ਵੀ ਘਰ ਲਿਆ ਕੇ ਉਬਾਲ ਕੇ- ਪਾ ਸਕਦੇ ਹੋ ਵਿਚ, ਹਾਂਜੀ ਹਾਂ, ਕੋਨਸ ਤੇ ਅੱਛੇ ਹੁੰਦੇ ਨੇ ਹੈਲਦੀ, ਹੁੰਦੇ ਨੇ ਬਸ- ਮੈਂ ਇਹੀਓ, ਤਿੰਨ ਚਾਰ ਸਨੈਕਸ ਹੈਗੇ ਜੇ ਜਿਹੜਾ ਦੀ ਮੈ ਜਿਹੜੇ ਮੈ ਘਰ, ਹ ਯੂਜ ਕਰਨੀ ਆ ਤੇ ਬਾਜਾਰ ਦੀ ਮੇਰੀ ਹੁਣ, ਛੁੱਟੀ ਹੋਈ ਸਮਾਨਾਂ ਦੀ ਬਸ, ਬਾਜਾਰੋ ਤੇ ਕਦੀ ਜਾਈਦਾ, ਤੇ ਉਹ ਬੱਚੇ ਮੇਰੇ ਆਈਸਕਰੀਮ, ਖਾ ਲੈਂਦੇ ਨੇ ਜਾਂ ਫੇਰ, ਮਿਲਕ ਬਦਾਮ, ਆਈਸਕਰ੍ਰੀਮ ਵੀ ਮੈ ਕਦੀ -ਕਦੀ ਘਰ ਜਮਾ ਲੈਦੀ ਆ ਆਈਸਕ੍ਰੀਮ ਵੀ ਨਾ ਮੈ, ਕਸ ਹਾਂ ਕਸਟਰਡ ਲਿਆ ਕੇ ਰਖ ਲੈਂਦੀ ਹਾਂ, ਡੱਬੀ ਕਸਟਰਡ ਦੀ ਤੇ ਅੰਮ ਕੱਟ ਕੇ ਨਾ ਵਿਚ, ਜਿਹੜਾ ਪਹਿਲੇ ਕਸਟਡ ਵਾਲਾ ਦੁੱਧ ਬਣਾ ਲਿਆ। ਦੇ ਵਿਚ ਮੈ ਅਮ ਕੱਟ ਆਮ ਸ਼ੇਕ ਕਰਕੇ ਜਿਵੇ ਮੈਂਗੋ ਸ਼ੇਕ ਅਸਤੇ ਆਮ ਨੂੰ ਅਸੀ ਘੋਲਨੇ ਆ, ਉਹ ਸ਼ੇਕ ਕਰਕੇ ਵੀ ਮਿਕਸ, ਕਰ ਦਿੰਨੇ ਆ। ਉਹ ਆਮ ਵਾਲੀ, ਇਨੀ ਵਧੀਆ ਕੁਲਫ਼ੀ ਬਣ ਜਾਂਦੀ, ਜੇ, ਤੁਸੀ ਉਹਨੂੰ ਜਮਾ ਲਓ, ਫੇਰ ਉਸ ਤੋ ਬਾਅਦ ਕਿਸੀ ਸਾਂਚੇ 'ਚ, ਜਮਾਂ ਲਉ ਗੇ ਤੇ ਉਹ ਤਾਂ ਹਾਂ ਜੇ ਸਾਂਚੇ 'ਚ ਵਲੀ ਸ਼ੇਪ ਬਣ ਜੇ ਗੀ ਨਈ ਤੇ ਮੈਂ, ਤੇ ਖੁੱਲੇ ਡੱਬੇ 'ਚ ਜਮਾ ਲੈਂਨੀ ਆ, ਤੇ ਉ ਅਸੀਂ ਕੱਟ---ਕੱਟ ਕੇ ਖਾ ਲੈਂਨੇ ਆ, ਬੜੀ ਸਵਾਦ ਬਣ ਜਾਂਦੀ ਏ। ਕਈ ਵਾਰ ਬੱਚੇ ਕਹਿੰਦੇ ਨੇ, ਮੰਮੀ ਅਸੀਂ ਤੀਲੇ ਕੁਲਫੀ ਵਾਲੀ ਖਾਣੀ ਏ‌। ਤੋਂ ਸਾਂਚਾ ਉਹ ਸਾਂਚਾ ਵੀ ਉਹ ਸਾਂਚਾ ਵੀ, ਮੈਂ ਲਿਆ ਕੇ ਰੱਖਿਆ ਹੋਇਆ। ਤੀਲੇ, ਵਾਲੀ ਕੁਲਫੀ ਆਲਾ। ਹਾਂ-ਹਾਂ ਉਹ ਤੀਲੇ ਵਾਲੀ ਕੁਲਫੀ 'ਚ ਉਹ ਲਿਕੁਿਡ ਜਿਹਾ ਪਾ ਦੀ ਨੇ ਆ ਦੁੱਧ ਆਲਾ, ਜੋ ਵੀ ਏ ਸ਼ ਟੜ ਆਲਾ, ਮੈਂਗੋ ਆਲਾ, ਹਾਂਜੀ-ਹਾਂਜੀ ਤੇ ਬਸ ਉਹ ਉਹਦੇ ਵਿੱਚ ਮੈਂ ਉਹ ਪਾ ਕੇ ਤੇ, ਉਹ ਡੰਡੀਆਂ ਨਾਲ, ਈ ਹੁੰਦੀਆਂ ਜੇ ਉਹ, ਜਿਹੜਾ ਸਾਂਚਾ ਬਜ਼ਾਰੋ ਮਿਲਦਾ, ਤੇ ਬਸ ਉਹ ਸਾਂਚੇ ਹਾਂ ਇਨਾ ਛੇ, ਛੇ ਹੁੰਦੀਆਂ ਜੇ, ਛੇ ਕੁਲਫੀਆਂ ਦਾ ਸਾਂਚਾ, ਹੁੰਦਾ ਜੇ। ਛੇ, ਆਲਾ ਵੀ ਹੁੰਦਾ, ਚਾਰ ਵਾਲਾ ਵੀ ਹੁੰਦਾ, ਐ। ਤੁਸੀਂ ਛੇ-ਛੇ ਆਲੇ ਦੋ ਲੈ -ਲੋ ਤੁਸੀਂ ਦਸ ਬਾਰਾਂ ਬੰਦੇ ਵਾਸਤੇ ਬਣਾਨੀ ਐ ਚਾਰ-ਚਾਰ ਵਾਲੇ ਦੋ ਲੈ- ਲੋ ਸੱਤ ਸੱਤ, ਅੱਠ ਬੰਦਿਆ ਵਾਸਤੇ ਬਣਾਣੀ ਐ ਚਾਰ ਵਾਸਤੇ ਬਣਾਣੀ ਐ ਤੇ ਚਾਰ ਵਾਸਤੇ ਤੇ ਇੱਕ ਹੈ ਹੀ ਏ, ਇਹ ਸਿੰਗਲ-ਸਿੰਗਲ ਆਲੇ ਵੀ, ਆਂਦੇ ਜੇ ਸਾਂਚੇ। ਅੱਜ-ਕੱਲ੍ਹ ਤਾਂ ਤੁਹਾਨੂੰ ਪਤਾ, ਬਜ਼ਾਰ ਹਰ ਚੀਜ਼ ਮਿਲ ਜਾਂਦੀ ਏ, ਹਾਂ ਸਭ
ਫੋਨ ਤੇ, ਵੀਡੀਓ ਵੇਖੀ ਸੀ, ਮੈ ਇਕ ਵਾਰੀ-
ਹਾਂਜੀ -ਹਾਂਜੀ ਕਈ ਰੱਸਾਂ ਵਾਲੀ, ਆਈਸਕ੍ਰੀਮ ਬਣਾਦੇ ਜੇ ਵਿਚ ਰਸ ਪਾ ਕੇ ਕਈ ਅੰ ਪਾ ਕੇ, ਅਜ -ਕਲ ਅੰਬ ਦਾ ਮੌਸਮ ਹੈ। ਤੇ ਤੁਹਾਨੂੰ ਪਤਾ ਅਸੀ ਤੇ ਅੰਬ ਪਾ ਲੈ ਨੇ ਹਾਂ, ਫੇਰ ਹਾਂ
ਕਸਟਰਡ ਨੂੰ ਮੈ ਦੱਸਾਂ, ਕਸਟਰਡ ਨੂੰ ਕਿਵੇਂ ਘੋਲਦੇ ਓ, ਕਸਟਰਡ ਨੇ ਦੁੱਧ ਨਾਲ ਵਿੱਚ ਗੈਸ ਧੰਨ ਦੋ ਬਸ
ਹਾਂਜੀ-ਹਾਂਜੀ ਦੁੱਧ ਨੂੰ ਤੁਸੀਂ ਉਬਾਲੀ ਦਵਾਓ ਪਹਿਲੇ। ਤੇ ਫਿਰ ਉਹਦੇ 'ਚ ਮਿੱਠਾ ਜਿਹੜਾ ਪਾਣਾ ਮੈਂ ਤੇ ਭੈਣ ਜੀ ਚੀਨੀ ਵੀ ਕੋਈ ਨੀ ਪਾਂਦੇ ਜੇ ਮੈਂ ਚੀਨੀ ਦੀ ਜਗ੍ਹਾ ਵੀ ਨਾ ਉਹ ਪਾਂਦੀ ਜੇ ਸ਼ੱਕਰ। ਗੁੜ ਵਾਲੀ ਸ਼ੱਕਰ ਜੈਗਰੀ ਪਾਊਡਰ ਆਂਦਾ ਇੱਕ ਉਹ ਪਾ ਛੱਡਣੀ ਆ ਜਾ ਫਿਰ ਮੈਂ ਧਾਗੇ ਵਾਲੀ ਮਿਸ਼ਰੀ ਪਾਣੀ ਆ। ਉਹ ਪਾ ਕੇ ਮੈਂ ਮਿੱਠਾ ਦੁੱਧ ਕਰ ਲਿਆ ਫਿਰ ਜੇ ਦੁੱਧ ਉਬਲ ਗਿਆ ਨਾ ਤੇ ਤੁਸੀਂ ਕਸਟਰਡ ਨੂੰ ਠੰਡੇ ਪਾਣੀ 'ਚ ਘੋਲਣਾ। ਦੋ, ਤਿੰਨ ਚਮਚ ਤੁਸੀਂ ਅੱਧੀ ਕਟੋਰੀ ਪਾਣੀ ਲੋ ਦੋ, ਤਿੰਨ ਚਮਚ ਕਸਟਰਡ ਨੂੰ ਘੋਲ ਲੋ ਠੰਡੇ ਦੁੱਧ ਵਿਚ ਠੰਡੇ ਦੁੱਧ ਵਿਚ। ਤੇ ਬਸ ਉਹ ਤੁਸੀਂ ਘੋਲੋਗੇ ਨਾ ਉਹ ਬਿਲਕੁਲ ਇੰਝ ਅੱਛੀ ਤਰ੍ਹਾਂ ਮਿਲ ਜਾਂਦਾ। ਬਿਲਕੁਲ ਅੱਛਾ ਘੋਲ ਬਣ ਜਾਂਦਾ ਕੋਈ ਉਹਦੇ ਵਿੱਚ ਉਹ ਨੀ ਹੁੰਦੇ ਲੰਗਸ ਵਗੈਰਾ। ਕੋਈ ਟੁਕੜੇ ਨੀ ਰਹਿੰਦੇ ਉਹਦੇ ਹਾਂ ਤੇ ਉਹ ਅੱਛੀ ਤਰ੍ਹਾਂ ਘੁਲ ਜਾਂਦਾ ਤੇ ਉਹ ਅਸੀਂ ਨਾ ਦੁੱਧ ਵਿੱਚ ਉੱਪਰੋਂ-ਉੱਪਰੋਂ ਕਸਟਰਡ ਵਿਚ ਪਾ ਕੇ ਨਾਲ-ਨਾਲ ਅਸੀਂ ਉਹ ਦੁੱਧ ਨੂੰ ਹਿਲਾਂਦੇ ਰਹਿੰਦੇ ਆ। ਕਟੋਰੀ ਚੋਰੀ 'ਚ ਪਾਂਦੇ ਰਹਿਣਾ ਨਾਲ-ਨਾਲ ਹਿਲਾਂਦੇ ਰਹਿਣਾ ਰੁਕਣਾ ਨੀ ਹੈਗਾ ਤੁਸੀਂ ਰੁਕੋਗੇ ਨਾ ਤੇ ਉਹ ਇੱਕ ਇੱਕੋ ਜਗਾ ਜੰਮ ਜਾਏਗਾ ਜੇ ਉਹਨੂੰ ਹਲਾਂਦੇ ਰਹੋਗੇ ਤੇ ਨਾ ਬੜਾ ਸੋਹਣਾ ਗਾੜਾ-ਗਾੜਾ ਹੁੰਦਾ ਜਾਏਗਾ ਜਿਵੇਂ ਆਈਸ ਕਰ੍ਰੀਮ ਗਾੜੀ ਆਈਸ ਕਰ੍ਰੀਮ ਦੀ ਸ਼ੇਪ ਲੈਂਦਾ ਜਾਏਗਾ ਬਸ ਫਿਰ ਉਸ ਤੋਂ ਬਾਅਦ ਉਹਨੂੰ ਤੁਸੀਂ ਠੰਡਾ ਹੋਣ ਤੋਂ ਬਾਅਦ ਜਮਾ ਦੋ ਫਰਿਜ 'ਚ। ਸਾਂਚੇ 'ਚ ਪਾ ਕੇ ਤੇ ਉਹ ਬੜੀ ਸੋਹਣੀ ਆਈਸ ਕਰ੍ਰੀਮ ਬਣ ਜਾਂਦੀ ਹੈ।
ਵਧੀਆ ਤੇ, ਹੋਰ ਚੀਜ਼ ਤੁਸੀਂ ਵੀਡੀਓ ਵੇਖ ਕੇ ਬਣਾਂਦੇ ਓ ਤੁਹਾਨੂੰ ਪਰ ਆਂਦਾ ਤੇ ਸਾਰਾ ਕੁਛ
ਪਹਿਲੇ-ਪਹਿਲੇ ਵੀਡੀਓ ਵੇਖੀ ਸੀਗੀ ਹੁਣ ਤੇ ਬਣਾ-ਬਣਾ ਕੇ ਆਦਤ ਈ ਪੈ ਗਈ ਹੁਣ ਤੇ ਪ੍ਰੈਕ ਪ੍ਰੈਕਟਿਸ ਹੋਗੀ ਹੁਣ ਨੀ ਵੇਖਣੀ ਪੈਂਦੀ ਵੀਡੀਓ ਪਹਿਲੇ-ਪਹਿਲੇ ਤੋਂ ਈ ਉਹ ਬੱਚਿਆਂ ਨੂੰ ਅੱਛੀ ਚੀਜ਼ ਖਿਲਾਣ ਵਾਸਤੇ ਤੇ ਬਚੇ ਹਾਂ ਤੇ ਮੈਂ ਪਹਿਲੇ-ਪਹਿਲੇ ਐਵੇਂ ਕੋਸ਼ਿਸ਼ ਕੀਤੀ ਨਾ। ਤੇ ਫਿਰ ਉਹ ਬਣਾ ਕੇ
ਬ੍ਰੈਡ ਤੁਸੀਂ ਆਟੇ ਵਾਲੀ ਯੂਜ
ਹਾਂ ਆਟੇ ਆਟੇ ਵਾਲੇ ਆਟੇ ਵਾਲੇ ਭੈਣ ਜੀ ਦੂਜੇ ਬ੍ਰੈਡ ਤੇ ਅਸੀਂ ਸਾਡੇ ਘਰ ਕਦੀ ਅਸੀਂ ਲਿਆਏ ਈ ਨੀ। ਆਟੇ ਆਲੇ ਬ੍ਰੈਡ ਹਾਂ, ਆਟੇ ਆਲੇ ਬ੍ਰੈਡ, ਬਰਾਉਨ ਬ੍ਰੈਡ, ਅੱਜ ਕੱਲ ਤੇ ਮਲਟੀਗ੍ਰੇਨ ਬ੍ਰੈਡ ਵੀ ਆਉਂਦਾ ਪਿਆ ਜੇ। ਤੁਸੀਂ ਉਹ ਵੀ ਖਾ ਸਕਦੇ ਹੋ ਸੈਂਡਵਿਚ ਦੀ ਤਰ੍ਹਾਂ, ਵਿੱਚ ਖੀਰਾ ਪਿਆਜ ਨਾਲ ਡਾਇਟ ਦੀ ਡਾਇਟ ਹੋ ਜਾਂਦੀ ਜੇ। ਤੇ ਤੁਸੀਂ ਰੋਟੀ ਨਾ ਖਾਓ, ਇਹ ਨਾ ਜੀ ਜ਼ਿਆਦਾ ਫੈਟ ਹੁੰਦਾ ਜਿਵੇਂ ਅਸੀਂ ਅਗਰ ਫੈਟ ਆਪਣਾ ਘੱਟ ਕਰਨਾ ਤੇ ਅਨਾਜ ਰੋਟੀਆਂ ਚ ਗੇਹੂੰ ਦੀ ਰੋਟੀ ਜ਼ਿਆਦਾ ਫੈਟ ਹੁੰਦਾ, ਮਲਟੀਗ੍ਰੇਨ ਆਟੇ ਮਲਟੀਗ੍ਰੇਨ ਬ੍ਰੈਡ ਲਿਆਓ ਤੁਸੀਂ। ਉਹਦੇ ਚ ਪਿਆਜ, ਖੀਰਾ, ਟਮਾਟਰ ਰੱਖੋ। ਤੇ ਹਰੀ ਚਟਨੀ ਘਰ ਦੀ ਬਣੀ ਹੋਏ ਲਾਓ, ਔਰਗੈਨੋ ਚਿਲੀ ਫਲੇਕਸ ਪਾਓ, ਨਮਕ ਪਾਓ। ਢੱਕ ਕੇ ਉਹਨੂੰ, ਗ੍ਰੀਲ ਸੈਂਡਵਿਚ ਸੇਕ ਲੋ। ਗ੍ਰਿੱਲ ਸੈਂ ਸੈਂਡਵਿਚ ਵਾਲੀ ਮਸ਼ੀਨ ਵਿਚ, ਸੇਕ ਲੋ ਹਲਕਾ ਹਲਕਾ। ਹਾਂ, ਹਲਕਾ ਹਲਕਾ ਘਿਓ ਲਾ ਕੇ।
ਚਲੋ ਵਧੀਆ, ਇਹੀ ਚੀਜ਼ਾਂ ਟਰਾਈ ਕਰਾਂਗੀ, ਹੁਣ ਮੈਂ
ਹਾਂਜੀ-ਹਾਂਜੀ, ਤੁਸੀਂ ਪੇਟ ਵੀ ਤੁਹਾਡਾ ਢਿੱਡ ਵੀ ਭਰਿਆ ਰਹੇਗਾ ਜੇ ਤੇ ਛੋਲੇ ਉਬਲੇ ਹੋਏ ਖਾਓਗੇ, ਚਨਾ ਚਾਟ ਬਣਾ ਕੇ ਵਿੱਚ ਪਿਆਜ ਖੀਰਾ ਕੱਟ ਕੇ ਉਹ ਵੀ ਇੱਕ ਵਧੀਆ ਸਨੈਕਸ ਹੈਗਾ ਜੇ, ਮੇਰੇ ਬੱਚੇ ਉਹ ਵੀ ਬੜੇ ਸ਼ੌਕ ਨਾ ਹਾਂ-ਹਾਂ-ਹਾਂ, ਇੱਕ ਇੱਕ ਟੈਮ ਓਹ ਖਾ ਲੋ ਇੱਕ ਟੈਮ ਬ੍ਰੈਡ ਆ ਮਲਟੀਗ੍ਰੇਨ ਬ੍ਰੈਡ ਬਰੂਡ ਬਣਾ ਕੇ ਖਾ ਲੋ, ਜਾਂ ਸੇਵੀਆਂ ਬਣਾ ਕੇ ਖਾ ਲੋ ਸੂਜੀ ਦੀਆਂ ਹਾਂ ਤੇ ਤੁਹਾਡਾ ਵੇਟ ਵੀ ਘੱਟ ਹੋ ਜਾਏਗਾ ਹੈਲਥ ਜਿਹਦਾ ਹੈਲਦੀ ਖਾਇਆ ਜਾਏਗਾ ਐਵੀ ਲੱਗੇਗਾ ਅਸੀਂ ਸਨੈਕਸ ਖਾਦਾ। ਚਲੋ ਟਰਾਈ ਕਰਨਾ ਫਿਰ ਮੈਂ ਜ਼ਰੂਰ ਦੱਸਣਾ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਬਣਾ ਕੇ। ਠੀਕ ਏ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ।